ਹੈਲੋ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਓ ਵਧੀਆ
ਵਧੀਆ ਵਧੀਆ ਮੈਂ ਵਧੀਆ ਤੁਸੀਂ ਦੱਸੋ?
ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੁੱਛ ਵੀ ਬੈਠੇ ਹੋਏ ਸੀ ਤੁਸੀਂ ਦੱਸੋ।
ਮੈਂ ਵੀ ਬਸ ਓ ਦੇਖ ਰੀ ਸੀ ਕਲਾਸਿਸ ਜੋਇਨ ਕਰਨ ਵਾਸਤੇ ਤੇ ਯੋਗਾ ਦੀ, ਐਕਸਰਸਾਈਜ਼ ਵਗੈਰਾ ਕਰਨ ਦੀ ਕਿਉਂਕਿ ਅੱਜ-ਕੱਲ੍ਹ ਹੂੰ, ਮਤਲਬ ਰੂਟੀਨ ਸਾਰਾ ਖ਼ਰਾਬ ਹੋ ਗਯਾ ਹੁਨ ਛੁੱਟੀਆਂ ਇਚ ਤੇ ਮੈਂ ਸੋਚ ਰੀ ਸੀ, ਥੋੜੀ ਐਕਸਰਸਾਈਜ਼ ਵਗੈਰਾ ਕਰਾਂ
ਅੱਛਾ, ਬਟ ਬੋਤ ਵਦੀਆ ਗੱਲ ਏ, ਐ ਤੇ ਜ਼ਰੂਰੀ ਐ।
ਉਈ ਤੇ ਐਕਸਸਾਈਜ਼, ਹੂੰ, ਨਾਲੇ ਹੂੰ ਓ ਥੋੜਾ ਜਾ ਈ ਕੰਮ ਕਰੋ, ਨਾਲੇ ਈ ਸ਼ਰੀਰ ਦਰਦ ਹੋਨ ਲਗ ਜਾਂਦੈ। ਤੇ ਪੈਲ੍ਹੇ ਦੇ ਟਾਈਮ ਵਿੱਚ ਸਾਰੀ ਜਨਾਨੀਆਂ ਐਵੇਂ ਭਾਜ-ਧੋੜ ਕੇ ਕੰਮ ਕਰਦੀਆਂ ਸੀ, ਇੰਨੀ ਫੈਮਿਲੀ ਹੈਂਡਲ ਕਰਦੀਆਂ ਸੀ।
ਹਾਂਜੀ, ਬਿਲਕੁਲ-ਬਿਲਕੁਲ।
ਹੂੰ।
ਬਹੁਤ ਜ਼ਰੂਰੀ ਐ ਐਕਸਸਾਈਜ਼, ਫਿਟਨੈਸ ਅਪਨੀ ਬੋਡੀ ਦਾ ਫਿਟਨੈਸ ਬੋਤ ਜ਼ਰੂਰੀ ਐ। ਜੇਕਰ ਤਾਡੀ ਫਿਟਨੈਂਸ ਅੱਛੀ ਹਾਂਜੀ, ਜਦੀ ਸਾ ਆਪਨੀ ਫਿਟਨੈਂਸ ਵਦੀਆ ਹੋਊਗੀ ਨਾ, ਤੇ ਆਪਾ ਹਰ ਚੀਜ਼ ਚੈੱਕ ਐਕਟਿਵ ਵੀ ਰਵਾਂਗੇ, ਆਪਨੀ ਬੋਡੀ ਵੀ ਅੱਛੀ ਰਏਗੀ।
ਹਾਂਜੀ, ਤੁਸੀ ਵੀ ਫਿਟਨੈਸ ਵਗੈਰਾ ਕਰਦੇ ਓ ਕੇ?
ਹਾਂਜੀ-ਹਾਂਜੀ, ਮੈਂ ਵੀ ਮਲਬ ਹਾਂਜੀ, ਇੱਕ ਦਿਨ ਵਿੱਚ ਇੱਕ ਟਾਈਮ ਫਿਟਨੈਸ ਪਰੋਪਰ ਫਿਟਨੈਸ ਬੋਡੀ ਦੀ ਏ ਔਰ ਇੱਕ ਟਾਈਮ ਮੈਂ ਪਲੇ ਕਰਨਾ ਵਾਂ, ਫੁੱਟਬੋਲ ਖੇਲਨਾ ਵਾਂ
ਹੂੰ, ਅੱਛਾ-ਅੱਛਾ ਬੋਤ ਵਦੀਆ ਗਾਲ ਏ।
ਹਾਂਜੀ।
ਅੱਛਾ, ਮਤਲਬ ਤੁਸੀ ਫੁੱਟਬੋਲ ਵੀ ਖੇਡਦੇ ਓ ਨਾਲ-ਨਾਲ
ਹਾਂਜੀ-ਹਾਂਜੀ ਫੁੱਟਬੋਲ ਵੀ ਖੇਲਨਾ ਵਾਂ ਮੈਂ ਓਂਦੇ ਵਿੱਚ ਮੇਰੀ ਅੱਧੀ ਫਿਟਨੈਸ ਹੋ ਜਾਂਦੀ ਏ, ਰਨਿੰਗ ਵਗੈਰਾ ਹੋ ਜਾਂਦੀ ਏ, ਐਗਲਿਟੀ ਹੋ ਜਾਂਦੀ ਏ। ਔਰ ਫਿਰ ਸ਼ਾਮੀ, ਹਾਂਜੀ, ਹੋਰ ਫਿਰ ਸ਼ਾਮੀ ਪ੍ਰਸ ਇੱਕ ਵਰਕਆਊਟ ਹੋ ਜਾਂਦੈ ਮੇਰਾ।
ਹੂੰ-ਹੂੰ, ਬਾਕੀ ਮਤਲਬ ਤੁਆਨੂੰ ਜਾਦਾ ਫੇਰ ਇਸ ਬਾਰੇ ਨੋਲੇਜ ਜੀ ਹੋਨੀ ਆ ਨਾ, ਫੇਰ ਵਗੈਰਾ, ਜਿਵੇਂ ਐਕਸਸਾਈਜ ਵਗੈਰਾ ਤੇ ਤੁਸੀ ਮੈਨੂੰ ਦਸੋ ਥੋੜਾ ਕਿ ਬੀ ਜਿੱਦਾ ਹੁਨ ਮੈਂ, ਹੁਨ ਆਪਾ ਤੇ ਘਾਰ ਹੁਨੇ ਆ, ਘਾਰ ਦਾ ਕੰਮ ਵਗੈਰਾ ਕਰਦੀ ਆਂ, ਫਿਰ ਉਸ ਤੋ ਬਾਦ ਆਪਨੇ-ਆਪ ਨੂੰ ਟਾਈਮ ਜਾਦਾ ਮਿਲ ਨੀ ਪਾਂਦਾ। ਤੇ ਫਿਰ ਆਪਾ ਕਿਵੇਂ ਥੋੜੀ-ਥੋੜੀ ਜੀ ਫਿਟਨੈਂਸ ਐਕਸਰਸਾਈਜ਼ ਕਾਰਦੀ ਏ, ਥੋੜਾ ਸਾਡਾ ਵੀ ਸਿਸਟਮ ਠੀਕ ਰਏ।
ਹਾਂ, ਬਿਲਕੁਲ ਦੇਖੋ ਸਬ ਤੋ ਪੈਲੇ ਕੀ ਹੁੰਦੈ, ਇੱਕ ਅਪਨਾ ਨਾ ਰੂਟੀਨ ਬਨਾਨਾ ਹੁੰਦੈ।
ਹੂੰ।
ਕਿ ਆਪਾ ਨੂੰ ਕੱਦੋਂ ਸੋਨਾ ਹੇ, ਕਦੋਂ ਉਠਨਾ ਹੇ।
ਓ ਤੇ ਹੈ ਈ ਏ, ਰੂਟੀਨ ਤੇ ਬੋਤ ਜ਼ਰੂਰੀ ਏ।
ਹਾਂਜੀ, ਆਪਾਂ ਨੂੰ ਸਬ ਤੋ ਪੈਲੇ ਇੰਪੋਟੈਂਟ ਰੂਟੀਨ ਹੁੰਦਾ ਏ, ਫੇਰ ਉਸ ਤੋ ਬਾਦ ਆਪਾਂ ਨਾ ਇਕ ਆਪਨੀ ਡਿਸੀਪਲਿਨ, ਇਕ ਫੋਕਸ, ਇਕ ਐ ਹੁੰਦੈਂ ਅਪਨਾ ਕੇ ਅਪਨਾ ਅਗਰ ਵਰਕਆਊਟ ਕਰ ਰੇਆਂ ਤੇ ਆਪਨੀ ਬੋਡੀ ਦਾ ਡਿਸੀਪਲਿਨ ਰੱਖਨਾ। ਆਪਾਂ ਨੂੰ ਕੀ ਖਾਣਾਂ ਏ, ਕੀ ਨਹੀਂ ਖਾਣਾਂ। ਹੋਰ ਕਿੰਨਾ ਟਾਈਮ ਆਪਾਂ ਨੂੰ ਵਰਕਆਊਟ, ਐਕਸਰਸਾਈਜ਼ ਕਰਨਾ ਐ। ਔਰ ਕੀ ਨਾਮ ਏ, ਐਹ ਬਹੁਤ ਇਮਪੋਟੈਂਟ ਹੈਗਾ।
ਨਾਲੇ ਅਸੀਂ ਤੇ ਜਿਵੇਂ ਹੁਣ, ਕਦੀ-ਕਦੀ ਬਾਹਰ ਦਾ ਵੀ ਕੁਛ ਖਾ ਹੀ ਲੈਂਨੇ ਆ। ਘਰ ਵੀ ਚਲੋ ਬੰਦਾ ਈ ਏ, ਕੋਈ ਨਾ ਕੋਈ ਫਰਾਈ, ਕੋਈ ਸਾਈਡ ਚੀਜਾਂ ਹੋਗੀਆਂ, ਕੁੱਛ ਹੋ ਗੇਆ, ਹੋਰ ਬਾਰ ਦਾ ਵੀ ਅਸੀ ਖਾਂਦੇ ਈ ਆਂ।
ਹੂੰ, ਹੂੰ ਬਾਰ ਦਾ ਦੇਖੋ ਅ ਵੈਸੇ ਦੇਖੇਆ ਜਾਏ ਨਾ ਅਗਰ ਅਪਾਂ ਨੂੰ ਮੰਥ ਦੇ ਵਿ ਵਿੱਚ ਤੇ ਅਗਰ ਅਪਨੇ ਇੱਕ-ਦੋ ਵਾਰ ਖਾਏਆ ਨਾ ਤੇ ਓ ਕੋਈ ਨੁਕਸਾਨ ਨੀ ਹੁੰਦਾ, ਜੇਕਰ ਅਪਨੂ ਵੀਕ ਵਿੱਚ ਦੋ ਤਿੰਨ ਵਾਰ ਖਾ ਰੇਆ ਨਾ ਤੇ ਫਿਰ ਓ ਅਪਨੀ ਬੋਡੀ ਵਿੱਚ ਨੁਕਸਾਨ ਕਰਦੈ। ਕਿਉਂਕਿ ਅਪਨੀ ਬੋਡੀ ਨੂੰ ਚਲੋ ਠੀਕ ਏ ਹਾਂ, ਅਪਨੀ ਬੋਡੀ ਨੂੰ ਹਰ ਇੱਕ ਚੀਜ ਦਾ ਕੀ ਹੁੰਦੈ, ਓ ਹਰ ਇੱਕ ਚੀਜ ਜਰੂਰੀ ਹੁੰਦੀ ਏ, ਚਾਈਦੀ ਹੁੰਦੀ ਏ, ਅਪਨੀ ਬੋਡੀ ਨੂੰ ਹਰ ਇੱਕ ਚੀਜ ਚਾਈਏ, ਹਰ ਇੱਕ ਚੀਜ ਚਾਈਏ, ਬਟ ਅਪਨਾ ਜ
ਅਸੀ ਕਈ ਵਾਰ ਜਿਵੇਂ ਵੀਕ ਏੱਚ ਏੱਕ ਵਾਰ ਖਾ ਲੈਂਨੇ ਆਂ ਫਾਸਟ ਬਾਰ ਦਾ ਕੁੱਛ ਨਾ ਕੁੱਛ ਤਾਂ ਬੱ ਤੇ ਜਿੱਦ ਕਰਦੇ ਨੇ ਖਾਨ ਅਸਤੇ ਤੇ ਤਾਂ ਅਸੀ ਖਾ ਲੈਨੇ ਆਂ ਬਾਰ ਦਾ ਵੀਕ
ਹੂੰ, ਹਾਂ ਵੀਕ ਚ ਏਕ ਵਾਰ ਕੋਈ ਨੀ ਚੱਲਦੈ ਬ ਐ ਮੇਨ ਚੀਜ ਏ ਹੁੰਦੀ ਏ, ਕਿ ਬਸ ਨਾ ਅਪਨ ਕਿੰਨਾ ਖਾ ਰੇ ਆਂ ਔਰ ਕੱਦ ਤੱਕ ਖਾ ਰੇ ਆਂ। ਅਜ ਅਗਰ ਅਪਨੇ ਵੀਕ ਚ ਦੋ-ਤਿੰਨ ਵਾਰ ਖਾਏਆ ਨਾ, ਤੇ ਫਿਰ ਨੁਕਸ
ਹੂੰ, ਵੋ ਤੇ ਹੈ ਈ ਏ, ਹੁਨ ਕਂਈ ਵਾਰ ਹੁਨ ਬੱਚੇ ਦੇਖਲੋ, ਛੋਟੇ ਬੱਚੇ ਕਿੱਥੇ ਮੰਨਦੇ ਨੇ, ਪ੍ਹੈਲੇ ਘਾਰ ਦੀ ਵੀ ਚੀਜ਼ਾਂ ਖਾ ਲੈਂਦੇ ਨੇ, ਫਿਰ ਬਾਰ ਜਾ ਕੇ ਦੁਕਾਨ ਤੋਂ ਵੀ ਕੁੱਛ ਨਾ ਕੁੱਛ, ਕਦੀ ਪਾਪੜ, ਕਦੀ ਕੁੱਛ ਤੇ ਕਦੀ ਟੋਫੀਜ਼, ਕਦੀ ਚੋਕਲੇਟਸ ਵਗੈਰਾ ਲੈ ਆਂਦ।
ਹੂੰ। ਜਦੋਂ ਤਾਂ ਨਵੀਂ-ਨਵੀਂ ਬੱਚੇ ਮਤਲਬ ਛੋਟੀ-ਛੋਟੀ ਉਮਰ ਦੇ ਵਿੱਚ ਹਰ ਏਕ ਡਿਸੀਜ਼ ਦੇ ਨਾਲ ਓ ਮਤਲਬ ਓ ਹੋ ਜਾਂਦੇ ਨੇ ਪਰੇਸ਼ਾਨ, ਹਰ ਏਕ ਬਿਮਾਰੀਆਂ ਲਗ ਗੀ ਜਾਂਦੀ ਓਨਾਂ ਨ
ਓਹੀ ਤੇ ਅੱਜ-ਕੱਲ ਛੋਟੇ-ਛੋਟੇ ਬੱਚੇ ਨੂੰ ਇੰਨੀ ਬਿਮਾਰੀਆਂ ਨੇ ਜੇੜੀ ਪ੍ਹੈਲੇ ਵੱਡੇਆਂ ਨੂੰ ਵੀ ਬੋਤ ਮੁਸ਼ਕਿਲ ਨਾਲ ਲੱਗਦੀ ਹੁੰਦੀ ਸੀ, ਕਿਉਂਕਿ ਆੱਜ-ਕੱਲ ਹਰ ਸਮਾਨ ਇਚ ਇੰਨੀ ਮਿਲਾਵਟ ਆ ਰੀ ਏ ਬੜੀ ਜਾਦਾ ਮਿਲਾਵਟ।
ਅਪਾਂ ਨੂੰ ਨਾ ਅਪਨ ਠੀਕ ਏ, ਅਪਨ ਸਬ ਖਾਓ ਫਾਸਟ ਫੂਡ ਵੀ ਖਾਓ ਵੀਕ ਚ ਏਕ ਵਾਰ। ਠੀਕ ਏ, ਅ ਕੋਈ ਡਰਿੰਕ ਕਰ ਰਾਐ ਡਰਿੰਕ ਵੀ ਕਰੇ, ਬਟ ਅਪਾਂ ਨੂੰ ਓਨਾਂ ਦੇ ਨਾਲ-ਨਾਲ ਨਾ ਅਪਨੀ ਬੋਡ ਡੀ ਨੂੰ ਮਤਲਬ ਓ ਵੀ ਕਰਨੈ, ਐਕਸੇਸਾਈਸ ਵੀ ਕਰਨੀ ਏ, ਬੋਡੀ ਨੂੰ ਕਸ਼ਟ ਵੀ ਦੇਨੈ, ਬੋਡੀ ਨੂੰ ਕੀ ਕਸ਼ਟ ਵੀ ਦੇਨੈ ਜੇ ਅਗਰ ਦੇਖੋ ਆਪ ਅਗਰ ਕੁੱਛ ਡਾਈਟ ਖਾਰੇ ਓ ਨਾ ਅਗਰ ਆਪ ਕੁੱਛ ਪ੍ਰੋਟੀਨ ਵਗੈਰਾ ਲੈ ਰੇ ਓ ਬਟ ਆਪ ਐਕਸਰਸਾਈਜ਼ ਨੀ ਕਰ ਰੇ ਕੁੱਛ ਵਰਕ ਆਊਟ ਨੀ ਕਰ ਰੇ ਰਨਿੰਗ ਵਗੈਰਾ ਕੁੱਛ ਨੀ ਕਰ ਰੇ ਫਿਟਨੈਸ, ਬੱਸ ਆਪ ਪ੍ਰੋਟੀਨ ਖਾ ਰੇ ਓ, ਓ ਖਾ ਰੇ ਓ, ਤੋ ਆਪਦੇ ਬੋਡੀ ਵਿੱਚ ਬਿਲਕੁਲ ਵੀ ਕੰਮ ਨੀ ਕਰੇਗਾ ਬਿਲਕੁਲ ਯੂਜ਼ ਨੀ ਕਰੇਗਾ, ਬਾੱਸ ਓ ਫਿਰ ਆਪ ਖਾਓਗੇ ਕੋਈ ਵੈਸਟ ਵੇਸਟ ਜਾਏਗਾ।
ਹੂੰ, ਜਿੱਦਾਂ ਹੁਨ ਮੈਂ ਜਿੱਦਾਂ ਹੁਨ ਮੇਰਾ ਵੀ ਥੋੜਾ ਮਤਲਬ ਕਿ ਮੈਂ ਸਕੀਨੀ ਟਾਈਪ ਹੈੈਗੀ ਆਂ, ਤੇ ਹੁਨ ਜਿੱਦਾਂ ਕੁੱਛ ਖਾਓ ਪੀਓ, ਜਿਵੇਂ ਖਾਂਦੇ ਪੀਂਦੇ ਤੇ ਅਸੀ ਹੈਈ ਆਂ, ਚਲੋ ਜੋ ਵੀ ਤਾ ਬੋਡ ਲੱਗਦਾ ਨੀ ਹੈਗਾ, ਖਾੱਦਾ ਪੀਤਾ ਵੀ ਮਲਬ ਸੇਮ ਓਦਾਂ, ਜਿੱਦਾਂ ਬੋਡੀ ਹੋਨੀ ਚਾਈਦੀ ਏ, ਓਦਾਂ ਦੀ ਨੀ ਹੁੰਦੀ। ਤੇ ਮੈਨੂੰ ਤੇ ਐਹੀ, ਹਾਂ ਮੈਨੂੰ ਐਹੀ ਲੱਗਦੈ ਕਿ ਥੋੜਾ ਐਕਸਰਸਾਈਜ਼ ਕੀ ਪਤਾ ਫਰਕ ਪਏ ਮੈਂ ਉਹੀ ਚੈਕ ਕਰ ਰਹੀ ਸੀ ਮੈਂ ਕਿਹਾ ਚਲੋ ਦੇਖ ਕੋਈ ਐਕਰਸਾਈਜ਼ ਵਗੈਰਾ ਦੀ ਕਲਾਸ ਜੁਆਇੰਨ ਕਰਨੇ ਓ।
ਹਾਂ, ਬਿਲਕੁਲ ਆਪ ਨਾ ਯੂਟਿਊਬ ਤੇ ਦੇਖਲੋ ਆਪ ਐਪ ਆਂਦੇ ਨੇ ਐਪ ਵਿੱਚ ਦੇਖਲੋ ਬਹੁਤ ਐ ਐਕਸਰਸਾਈਜ਼ ਵੂਮੈਨਸ, ਦੀ ਐਕਸਰਸਾਈਜ਼ ਆਂਦੀ ਐ ਉਹ ਦੇਖਲੋ ਹੋਮ ਵਰਕ ਆਊਟ ਆਂਦਾ ਉਹ ਦੇਖ ਆਪ ਅਗਰ ਅ ਬਸ ਆਪ ਨੂੰ ਬਸ ਮੇਨ ਚੀਜ਼ ਕੀ ਐ। ਹਾਂ ਮੇਨ ਚੀਜ਼ ਬਸ ਆਪ ਨੂੰ ਕੀ ਐ ਟਾਈਮ ਕੱਢਨਾ ਬਸ
ਹੂੰ, ਉਹੀ ਤੇ ਹੁਣ ਜਿੱਦਾਂ ਹੁਣ ਆਪਾਂ ਘਰ ਹੁਣ ਘਰ ਵਿੱਚ ਹੁੰਨੇ ਆ ਵੀ ਇੰਨੇ ਸਾਰੇ ਕੰਮ ਹੁੰਦੇ ਨੇ। ਬੱਚਿਆਂ ਨੂੰ ਸਾਬਣਾ ਹੁੰਦਾ ਫੇ ਫਿਰ ਰੋਟੀ ਪਾਣੀ ਤਿਆਰ ਕਰਨਾ ਹੁੰਦਾ ਫੇਰ ਥੋੜਾ ਟਾਈਮ ਨੀ ਮਿਲ ਪਾਂਦਾ ਨਾ ਉਸ ਕਰਕੇ
ਹਾਂ। ਬਸ ਐਈ ਐ ਮੇਨ ਅਗਰ ਆਪ-ਆਪ ਨੂੰ ਨਾ। ਆਪਣੀ ਦੇਖੋ ਆਪ ਨੂੰ ਆਪਣੀ ਬੋਡੀ ਦੇ ਲਈਏ ਦਿਨ ਵਿੱਚ ਨਾ ਇੱਕ ਇੱਕ ਹੋਰ ਕਰਨਾ ਪਏਗਾ। ਆਪ ਨੂੰ ਇੱਕ ਹੋਰ ਕੱਢਣਾ ਹੀ ਕੱਢਣਾ ਕਿੱਦਾਂ ਵੀ ਕਰਕੇ ਔਰ ਇੱਕ ਹੋਰ ਆਪ ਨੂੰ ਨਾ ਵਰਕਆਊਟ ਐਕਸਰਸਾਈਜ਼ ਅੱਛੀ ਐਕਸਰਸਾਈਜ਼ ਕਰਨੀ ਏ। ਪ੍ਰੋਪਰ ਬਿਲਕੁਲ ਫੋਕਸ ਕਰਕੇ ਔਰ ਆਪ ਨੂੰ ਓ। ਕਰਨੀ ਐ ਔਰ ਆਪ ਦੇਖਣਾ ਏ ਮੰਥਲੀ ਹਾਂ। ਦੋ ਤਿੰਨ ਮੰਨਥ ਆਪ ਦੇਖਣਾ ਦੋ ਤਿੰਨ ਮੰਨਥ ਵਿੱਚ ਆਪ ਦਾ ਬੋਤ-ਬੋਤ ਬੈਨੀਫਿਟ ਹੋ ਜਾਏਗਾ। ਬਹੁਤ ਬੈਨੀਫਿਟ ਮਿਲੂਗਾ ਆਪ ਨੂੰ
ਹੂੰ, ਮਤਲਬ ਥੋੜੀ ਜਿੱਦਾਂ ਬੋਡੀ ਹਾਂ, ਵੀ ਥੋੜ੍ਹੀ ਜੀ ਤਾਂ ਬੋਡੀ ਫਿਟ ਰਹੇ ਬਈ ਅੱਛਾ ਲੱਗਦਾ ਆਪਣੇ ਆਪ ਨੂੰ ਏ ਵੀ ਕੋਨਫੀਡੈਂਸ ਥੋੜਾ ਕੋਨਫੀਡੈਂਸ ਫੀ ਫੀਲ ਹੁੰਦਾ ਹੂੰ ਕੋਨਫੀਡੈਂਸ
ਆਪਣੀ ਥੋੜੀ ਪ੍ਰੈਸਨੈਲ
ਥੋੜਾ ਆਪਣੇ ਅੰਦਰ ਥੋਡੀ ਸ਼ੇਮ ਫੀਲ ਆ ਜਾਂਦੀ ਨਾ ਕਿ ਵੀ ਆਪਾਂ ਹਾਏ ਆਪਾਂ ਐਵੇਂ ਦੇ ਲੱਗ ਰੇ ਆ। ਆਪਾਂ ਥੋੜੇ ਕਮਜ਼ੋਰ ਜੇ ਰਸਕਨੀ ਲੱਗ ਰਹੇ ਆ। ਨਾਲੇ ਥੋੜੀ ਐਕਸਰਸਾਈਜ਼ ਕੀਤੀ ਹੋਏਗੀ ਈਵਨ ਥੋੜਾ ਫਿੱਟ ਵੀ ਰਹੇਗਾ ਔਰ ਮਤਲਬ ਐਕਸਸਾਈਜ਼ ਕਰਨ ਨਾਲ ਮੈਂ ਮੇਰੇ ਖਿਆਲ ਨਾਲ ਤੇ ਬਹੁਤ ਜ਼ਿਆਦਾ ਫ਼ਰਕ ਪੈਂਦਾ ਈ ਐਕਸਰਸਾਈਜ਼ ਕਰਨ ਨਾਲ
ਬੋਤ-ਬੋਤ ਪੈਂਦਾ ਐਕਸਰਸਾਈਜ਼ ਆਪ ਆ ਦਿਨ ਵਿੱਚ ਬਸ ਇੱਕ ਔਰ ਕੱਢਲੋ ਓ ਯੋਗਾ
ਹੂੰ, ਹਾਂ, ਨਾਲੇ ਫਿਰ ਬੋਡੀ ਵੀ ਤੇ ਚੱਲਦੀ ਰਹਿੰਦੀ ਐ। ਐਕਸਰਸਾਈਜ਼ ਚਲੋ, ਬੋਡੀ ਵੀ ਫਿਟ ਰਹਿੰਦੀ ਐ, ਨੀ ਤੇ ਇੱਕ ਜਗ੍ਹਾ ਬੈ ਠੇ ਫੇਰ ਐ ਸਾਰਾ ਦਿਨ, ਤੇ ਫੇਰ ਦਰਦਾਂ ਸ਼ੁਰੂ ਹੋ ਜਾਂਦੀਆਂ। ਕੋਈ ਬਿਮਾਰੀ ਵੀ ਲੱਗ ਸਕਦੀ ਏ। ਜਦਕਿ ਓ ਉਹਦੀ ਜਗ੍ਹਾ ਅਗਰ ਆਪਾਂ ਐਕਸਰਸਾਈਜ਼। ਕਰਾਂਗੇ ਤੇ ਫੇਰ, ਥੋੜਾ ਸਾਡੀ ਬੋਡੀ ਵੀ ਠੀਕ ਰਹੇਗੀ।
ਫਿਰ ਆਪ ਹਾਂ, ਅਗਰ ਐ ਅਗਰ ਆਪ ਰੂਟੀਨ 'ਚ ਐਕਸਰਸਾਈਜ਼ ਵਗੈਰਾ, ਵਰਕਆਊਟ ਯੂਜ਼ ਕਰਦੇ ਓ ਨਾ ਤੋਂ ਆਪ ਫਿਰ ਆਪ ਕੁਛ ਵੀ ਖਾ ਲੋਗੇ ਨਾ, ਫਾਸਟ-ਫੂਡ ਵਗੈਰਾ ਓ ਜ਼ਿਆਦਾ ੳਈ ਓ, ਨੁਕਸਾਨ ਨਹੀਂ ਕਰੇਗਾ ਆਪਣੀ ਬੋਡੀ ਵਿੱਚ।
ਔਰ ਜਿੱਦਾਂ ਹੁਣ ਐਕਸਰਸਾਈਜ਼ ਵਗੈਰਾ ਏ, ਤੇ ਇਹਦੇ ਵਿੱਚ ਜਿਵੇਂ ਸਾਨੂੰ ਟਾਈਮ ਟੂ ਟਾਈਮ ਈ ਕਰਨੀ ਚਾਹੀਦੀ ਆ ਜਾ ਆਪਾਂ ਕਿਸੇ ਵੀ ਟਾਈਮ ਕਰ ਸਕਦੇ ਆ।
ਨਹੀਂ, ਆਪ ਕਿਸੇ ਵੀ ਟਾਈਮ ਕਰੋ ਜਿੱਦਾਂ ਵੇਖੋ ਸਭ ਤੋਂ ਬੈਸਟ ਟਾਈਮ ਹੁੰਦਾ ਏ, ਇੱਕ ਤੋਂ ਈਵਨਿੰਗ ਦਾ ਔਰ ਇੱਕ ਮੋਰਨਿੰਗ ਦਾ। ਸਭ ਤੋਂ ਬੈਸਟ ਟਾਈਮ ਹੁੰਦਾ ਹੈ ਅੱਛਾ ਜਦੋਂ
ਸਵੇਰੇ ਜਲਦੀ ਉੱਠ ਕੇ ਕਰ ਲਏ।
ਸਵੇਰੇ ਜਲਦੀ ਉੱਠ ਕੇ ਕਰ ਲਓ। ਜੇਕਰ ਤੁਸੀਂ ਮੋਰਨਿੰਗ ਵਿੱਚ ਉਹ ਕੰਮ ਵਗੈਰਾ ਕਰਦੇ ਹੋ, ਜੇਕਰ ਰਾਤ ਤੁਸੀਂ ਐਕਸ ਐਕਸਰਸਾਈਜ਼ ਵਗੈਰਾ ਕਰੋਗੇ। ਫਿਰ ਉਸ ਤੋਂ ਬਾਅਦ ਆਪ ਕੰਮ ਘਰ ਦਾ ਵੀ ਕੰਮ ਕਰ ਰਹੇ ਹੋ। ਸਭ ਕਰ ਰਹੇ ਹੋ ਤਾਂ ਕਿਉਂਕਿ ਜ਼ਿਆਦਾ ਥਕਾਨ ਹੋ ਜਾਏਗੀ ਔਰ ਮੈਂ ਚਾਹੁੰਦਾ ਹਾਂ ਕਿ ਅਗਰ ਹਾਂ ਅਗਰ ਆਪ ਇਸ ਨੂੰ ਈਵਨਿੰਗ 'ਚ ਯੂਜ ਕਰੋ ਤਾਂ ਜ਼ਿਆਦਾ ਬੈਟਰ ਰਹੇਗਾ ਈਵਨ ਆਪ ਕੀ ਕਰੋਗੇ ਐਕਸਰਸਾਈਜ਼ ਵਰਕਆਊਟ ਕੀਤਾ ਠੀਕ ਹੈ। ਉਸ ਤੋਂ ਬਾਅਦ ਆਪ ਨੇ ਰੈਸਟ ਕੀਤੀ ਰੋਟੀ ਰੋਟੀ ਖਾਈ ਫਿਰ ਆਪ ਨੂੰ ਕੀ ਕਰਨਾ ਉਸ ਤੋਂ ਬਾਅਦ ਸੋਣਾ ਹੀ ਹੈ।
ਸੋਹਣਾ ਹੀ ਹੈ।
ਬਸ ਆਪ ਜਦੋਂ ਆਪ ਸੋਗੇ ਫਿਰ ਜੋ ਆਪ ਨੇ ਵਰਕਆਊਟ ਕੀਤਾ ਨਾ ਫਿਰ ਉਹ ਬੋਡੀ 'ਚ ਜੋ ਆਪ ਰੈਸਟ ਰੈਸਟ ਕਰੋਗੇ ਨਾ ਫਿਰ ਉਹ ਯੂਜ ਹੁੰਦੀ ਰਹੀ ਫਿਰ ਉਹ ਆਪਣੇ ਆਪਣੇ ਅੰਦਰ ਕਰਦੀ ਰਹੇਗੀ ਆਪਣੀ ਆਏ ਔਰਨ ਮੋਰਨਿੰਗ 'ਚ ਕਰੋਗੇ ਫਿਰ ਆਪ ਮੋਨਿੰਗ ਚ ਕਰੋਗੇ ਫਿਰ ਆਪ ਘਰ ਦਾ ਕੰਮ ਵੀ ਕਰ
ਸਾਰੀ ਐਨਰਜੀ ਵੀ ਲੂਜ ਹੋ ਜਾਏਗੀ ਫਿਰ ਮੋਰਨਿੰਗ ਜਿੱਦਾਂ ਥੋੜੀ ਐਨਰਜੀ ਵੀ ਲੱਗੀ ਲੱਗੇਗੀ ਨਾ ਕਰਨ ਫਸਟ ਟਾਈਮ ਜਿੱਦਾਂ ਹੁਣ ਮੈਂ ਸਟਾਰਟ ਕਰਾਂਗੀ ਤੇ
ਹੁਣ ਆਪੋ ਵੇ ਆਪ ਹਾਂ। ਹੁਣ ਆਪ ਜੀ ਤਾਂ ਦੁਪਹਿਰੇ ਸੋ ਜਾਊਗੇ ਇੱਕ ਦੋ ਘੰਟੇ ਰੈਸਟ ਹੋ ਜਾਏਗੀ ਵਧੀਆ ਫਿਰ ਆਪ ਨੂੰ ਈਵਨਿੰਗ 'ਚ ਅੱਛੀ ਰੈਸਟ ਕਰਨ ਤੋਂ ਬਾਅਦ ਅੱਛਾ ਵਰਕਆਊਟ ਕਰਨਾ ਹੈ। ਉਸ ਤੋਂ ਬਾਅਦ ਆਪ ਨੂੰ ਜੋ ਵੀ ਖਾਣਾ ਹੈ ਡਾਇਟ ਵਗੈਰਾ ਖਾ ਕੇ ਆਪ ਸੋਣਾ ਹੀ ਹੈ ਫਿਰ ਫਿਰ ਆਪ ਸੋਗੇ ਤਾਂ ਫਿਰ ਉਹ ਜ਼ਿਆਦਾ ਯੂਜ ਹੋਏਗਾ ਫਿਰ ਆਪ ਨੂੰ ਕੋਈ ਮਿਹਨਤ ਨਹੀਂ ਐਨਰਜੀ ਵੇਸਟ ਨਹੀਂ ਹੋਏਗੀ ਆਪ ਨੂੰ ਫਿਰ ਰਹਿ ਬਿਲਕੁਲ ਅੱਛੀ ਨੀਂਦ ਆਏਗੀ ਫਿਰ ਉਹੀ ਮੋੜ ਜਾਓ ਆਪਣਾ ਜੋ ਰੋਟੀ ਨੇ ਘਰ ਦਾ
ਹੁਣ ਕਈ ਵਾਰ ਤੇ ਮੈਨੂੰ ਐਸਾ ਮਤਲਬ ਕਿ ਹੋ ਗਏ ਕਾਫੀ ਟਾਈਮ ਪਹਿਲੇ ਥੋੜਾ ਮੈਨੂੰ ਇਦਾਂ ਹੋ ਗਿਆ ਸੀ ਪਰ ਉਹ ਨੀਂਦ ਹੀ ਨਹੀਂ ਆਉਂਦੀ ਸੀ ਰਾਤੀ ਤੇ ਮੈਂ ਸੌਦੀ ਹੀ ਨੀ ਸੀ ਬਿਲਕੁਲ ਵੀ ਫਿਰ ਮੈਂ ਤਾਂ ਥੋੜੀ ਬਹੁਤ ਸਟਾਰਟਿੰਗ ਕੀਤੀ ਸੀ ਐਕਸਰਸਾਈਜ਼ ਕਰਨੀ ਕਿ ਐਕਸਰਸਾਈਜ਼ ਕਰਾਂਗੇ ਥੋਡੀ ਬੋਡੀ ਥੱਕੇਗੀ ਸਾਡੀ ਪਰ ਫਿਰ ਨੀਂਦ ਆਏਗੀ ਸਾਨੂੰ ਅੱਛੇ ਤਰੀਕੇ ਨਾਲ ਤੇ ਉਹ ਮੈਂ ਸਟਾਰਟਿੰਗ ਵਿੱਚ ਕੀਤੀ ਸੀ ਥੋੜੀ ਐਕਸਰਸਾਈਜ਼ ਸਟਾਰਟ ਤੇ ਉਹਨੂੰ ਥੋੜਾ ਮਾਇੰਡ ਵੀ ਅੱਛਾ ਹੋ ਗਿਆ ਸੀ ਤੇ ਫਰੈਸ਼ ਫਰੈਸ਼ ਫੀਲ ਹੁੰਦਾ ਸੀ।
ਫਿਰ ਹੁਣ ਮੈਂ ਮੈਂ ਆਪਣੀ ਇੱਕ ਗੱਲ ਦੱਸਾਂ ਜਿੱਦਾਂ ਉਹਨੇ ਆਪ ਉਹ ਜੋ ਡਾਇਟ ਲੈਂਦੇ ਹੋ ਨਾ ਉਹਨੇ ਜੋ ਆਪ ਮਤਲਬ ਕੁਛ ਖਾਂਦੇ ਹੋ ਨਾ ਜਿੱਦਾਂ ਮੰਨ ਲਓ ਦੋ ਰੋਟੀ ਖਾ ਦੋ ਰੋਟੀ ਖਾ ਰਹੇ ਹੋ ਠੀਕ ਹੈ। ਬਸ ਆਪ ਦੁਪਹਿਰੇ ਸ਼ਾਮੀ ਤੋਂ ਰੋਟੀ ਖਾਣਦੇ ਉਹਦੇ ਚ ਆਪ ਨੂੰ ਭੁੱਖ ਵੀ ਨਹੀਂ ਲੱਗਦੀ ਮੈਨੂੰ ਠੀਕ ਹੈ। ਅਗਰ ਜੇ ਆਪ ਵਰਕ ਆਊਟ ਵਗੈਰਾ ਐਕਸਰਸਾਈਜ਼ ਕਰੋਗੇ ਨਾ ਆਪਦੀ ਸਭ ਤੋਂ ਪਹਿਲਾਂ ਆਪਦੀ ਕੀ ਹੋਗਾ ਡਾਇਟ ਵਧੇਗੀ
ਅੱਛਾ।
ਜਿੱਦਾਂ ਨੇ ਆਪ ਨੇ ਐਕਸਰਸਾਈਜ਼ ਵਗੈਰਾ ਕੀਤੀ ਤਾਂ ਆਪ ਥੱਕੋ